ਹੈਲੋ, ਹਾਂਜੀ।
ਮੈਮ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਹੈ ਮੈਮ ਤੁਹਾਡਾ?
ਵਧੀਆ ਮੈਮ, ਤੁਸੀਂ ਦੱਸੋ?
ਮੈਂ ਵੀ ਵਧੀਆ ਮੈਮ, ਹੋਰ ਕੀ ਕਰਦੇ ਪਏ ਸੀਗੇ?
ਹੁਣੇ ਆਈ ਸੀ, ਘੁੰਮਣ ਗਏ ਹੋਏ ਸੀ।
ਅੱਛਾ। ਕਿੱਥੇ ਗਏ ਸੀ ਮੈਮ ਤੁਸੀਂ ਘੁੰਮਣ ਲਈ?
ਸੁਨਾਮ ਗਏ ਸੀ ਵਾਟਰ ਪਾਰਕ।
ਚਲੋ ਵਧੀਆ ਕੀਤਾ ਮੈਮ ਕਿੰਨਾ ਕੁ ਇੰਜੋਏ ਕੀਤਾ ਫਿਰ ਤੁਸੀਂ?
ਬੋਹਤ ਇੰਜੋਏ ਕੀਤਾ ਮੈਮ
ਬੱਚਿਆਂ ਨਾਲ ਗਏ ਸੀ ਮੈਮ?
ਹਾਂਜੀ-ਹਾਂਜੀ ਫੈਮਲੀ ਗਈ ਸੀ ਸਾਰੀ।
ਚਲੋ ਵਧੀਆ ਕੀਤਾ ਮੈਮ ਵਧੀਆ ਬਣਿਆ ਹੋਇਆ ਮੈਮ ਸੁਨਾਮ ਜੋ ਵਾਟਰ ਪਾਰਕ ਬਣਿਆ ਹੋਇਆ?
ਹਾਂਜੀ-ਹਾਂਜੀ ਸਭ ਕੁਛ ਵਧੀਆ ਸੀ ਵਧੀਆ ਸਲਾਈਡ ਸੀ।
ਛ ਜੇ ਆਪਾਂ ਛੋਟੇ ਬੱਚਿਆਂ ਨੂੰ ਲੈ ਕੇ ਜਾਈਏ ਤਾਂ ਉੱਥੇ? ਇੱਕ-ਦੋ ਸਲਾਈਡਸ ਤੇ ਨੀ ਹੈਗੀਆਂ ਮਤਲਬ ਕਿ ਬੱਚਾ ਪੂਰਾ ਇੰਜੋਏ ਕਰ ਸਕਦਾ ਉੱਥੇ?
ਹਾਂਜੀ-ਹਾਂਜੀ ਅਸੀਂ ਵੀ ਮਤਲਬ ਸਾਡੇ ਨਾਲ ਵੀ ਬਹੁਤ ਬੱਚੇ ਗਏ ਸੀ।
ਠੀਕ ਹੈ।
ਤੇ ਜਿਹੜੇ ਮਤਲਬ ਜਿਨ੍ਹਾਂ ਦੀ ਹਾਈਟ ਥ੍ਰੀ ਫੀਟ ਤੋਂ ਨੀਚੇ ਏ ਉਹਨਾਂ ਦੀ ਫ੍ਰੀ ਏ।
ਐਂਟਰੀ
ਹਾ ਤੇ ਠੀਕ ਐ ਤੇ ਪੰਜ ਵਾਲਿਆਂ ਦੀ
ਉਹਨਾਂ ਦੀ ਤਾਂ ਫਾਈਵ ਹੰਡਰੈੱਡ ਟੂ ਸੇਵਣ ਹੰਡਰੈੱਡ ਟਿਕਟ ਐ।
ਠੀਕ ਏ ਮੈਮ ਮਤਲਬ ਜਿਹੜੇ ਪੰਜ ਸਾਲ ਦੇ ਬੱਚੇ ਨੇ ਉਹਨਾਂ ਦੀ ਪੰਜ ਸੌ ਰੁਪਇਆ ਫ਼ੀਸ ਐਂ।
ਹਾਂਜੀ-ਹਾਂਜੀ।
ਤੇ ਆਪਣੇ ਵੱਡਿਆਂ ਦੀ ਮੈਮ?
ਉਹਨਾਂ ਦੀ ਵੀ ਪੰਜ-ਪੰਜ ਸੌ ਤੇ ਜਾਂ ਫ ਸੱਤ ਸੌ ਆ।
ਠੀਕ ਐ ਵਾਡੀਆ ਦੀ ਸੱਤ ਸੌ ਰੁਪਏਆ ਤੇ ਛੋਟਿਆਂ ਦੀ ਪੰਜ ਸੌ ਰੁਪਏ ਏ।
ਹਾਂਜੀ।
ਨਹੀਂ ਮਤਲਬ ਤੁਸੀਂ ਉੱਥੇ ਗਏ ਸੀਗੇ ਮਤਲਬ ਕਿ ਏਦਾਂ ਤਾਂ ਨਹੀਂ ਹੈ ਕੋਈ ਛੋਟਾ ਜਿਹਾ ਸਵੀਮਿੰਗ ਪੂਲ ਹੀ ਬਣਿਆ ਹੋਇਆ ਬ ਬੱਚਿਆਂ ਲਈ ਜਾਂ ਇਕ -ਦੋ ਸਲਾਈਡਸ ਨੇ? ਬਸ ਇੱਕ ਹੀ ਸਵੀਮਿੰਗ ਪੂਲ ਦੇ ਵਿੱਚ ਇੱਕ-ਦੋ ਸਲਾਈਡਸ ਰੱਖੀਆਂ ਨੇਗੀਆਂ ਨੇ। ਇੱਦਾਂ ਦਾ ਕੁਝ ਹੈਗਾ ਜਾਂ ਫੇਰ ਉਸ ਤੋਂ ਵੀ ਬੈਸਟ ਕਿਤੇ ਬਣਾਇਆ ਇੱਕ-ਦੋ ਮਤਲਬ ਵਧੀਆ ਵਾਟਰ ਪਾਰਕ ਦੇ ਵਿੱਚ ਕਾਫੀ ਜਗ੍ਹਾ ਬਣਾਈਆਂ ਨੇ ਬੱਚਿਆਂ ਦੇ ਇੰਜੋਏ ਕਰਨ ਲਈ
ਬੱਚਿਆਂ ਲਈ ਵੀ ਵੱਡਿਆਂ ਲਈ ਵੀ ਮਤਲਬ ਐਵੇਂ ਨੀ ਹੈਗਾ ਕਿ ਹਨਾ ਇੱਕੋ ਹੀ ਵਾਟਰ ਪਾਰਕ ਹੋਊਗਾ ਤਿੰਨ-ਚਾਰ ਵਾਟਰ ਪਾਰਕ ਨੇ ਵਧੀਆ ਫੈਸਿਲਿਟੀਜ ਨੇ ਸਾਰੀਆਂ। ਸਲਾਈਡਸ ਵੀ ਪਾਨ ਮਤਲਬ ਇਹ ਅੱਠ-ਨੌ ਤਰ੍ਹਾਂ ਦੀਆਂ ਸਲਾਈਡ ਹੋਣਗੀਆਂ।
ਠੀਕ ਐ।
ਹਾਂਜੀ।
ਮਤਲਬ ਕਿ ਉੱਥੇ ਬੱਚੇ ਤੇ ਬਡੇ ਦੋਵੇਂ ਹੀ ਇੰਜੋਏ ਕਰ ਸਕਦੇ ਨੇ।
ਹਾਂਜੀ-ਹਾਂਜੀ।
ਤੇ ਟਾਈਮਿੰਗ ਕੀ ਦਿੰਦੇ ਨੇ ਮੈਮ ਉਹ ਕਿੰਨਾ ਟਾਈਮ ਆਪਾਂ ਉੱਥੇ ਰਹਿ ਸਕਦੇ ਆਂ?
ਉਹ ਆਪਣੇ ਤੇ ਡਿਪੈਂਡ ਕਰਦਾ ਵੀ ਇਸ ਚ ਕਿੰਨਾ ਟਾਈਮ ਰਹਿਣਾ ਆਪਾਂ ਨੇ। ਟਾਈਮਿੰਗ ਕੋਈ ਨੀ ਹੈਗੀ ਓਨਾਂ ਦੀ।
ਤੇ ਫ਼ੀਸ ਮੈਮ ਓਨੀ ਰਏਗੀ?
ਹਾਂਜੀ-ਹਾਂਜੀ।
ਠੀਕ ਏ, ਮੈਮ ਤੁਸੀਂ ਮਤਲਬ ਕੱਲਾ ਸੁਨਾਮ ਈ ਗਏ ਸੀ ਜਾਂ ਕੋਈ ਹੋਰ ਨੇੜੇ-ਤੇੜੇ ਵਾਟਰ ਪਾਰਕ ਕਿਤੇ ਹੋਰ ਤੇ ਨਹੀਂ ਗਏ ਹੈਗੇ?
ਨਈ ਸੁਣਾਮ ਟੱਪ ਕੇ ਸੀ ਨਾਟੇਵਾਲ ਪਿੰਡ ਉੱਥੇ ਆ ਓ।
ਠੀਕ- ਠੀਕ ਐ ਮੈਮ, ਠੀਕ ਐ।
ਹਾਂਜੀ।
ਚਲੋਂ ਵਧੀਆਂ ਕੀਤਾਂ ਮੈਂਮ ਇਨਜੋਏ ਕਰ ਆਏ, ਮੈਂ ਵੀ ਇੱਕ ਦਿਨ ਬੱਚਿਆਂ ਨੂੰ ਲੈ ਕੇ ਜਾਣਾ ਮੈ ਪਾਰਕ ਲਈ, ਮੈਂ ਇੱਧਰ ਵਾਲੀ ਸਾਈਡ ਵੇਖ ਰਹੀ ਸੀ ਨੂਰਪੁਰੇ ਵਾਲੀ ਸਾਈਡ ਤੇ ਥੋੜਾ ਨੇੜੇ
ਠੀਕ ਹੈ ਜੀ। ਠੀਕ ਹੈ ਜੀ।
ਵੀ ਚਲੋ ਏਧਰ ਬੱਚਿਆਂ ਨੂੰ ਲੈ ਕੇ ਜਾਈਏ ਕਹਿੰਦੇ ਇੱਥੇ ਸਲਾਈਡਸ ਵੀ ਘੱਟ ਨੇ ਹੈਗੀਆ, ਸੁਨਾਮ ਵਾਲੀ ਸਾਈਡ ਤੇ ਉੱਧਰ
ਨਹੀਂ ਸਲਾਈਡਸ ਤਾਂ ਉੱਥੇ ਵੀ ਬਹੁਤ ਸੀ, ਕੋਈ ਐਨਾ ਹੈਨੀ ਸੀ ਵੀ ਇੱਕ -ਕ ਦੋ ਈ ਹੋਣਗੀਆਂ।
ਵਧੀਆ ਬਣਿਆਂ ਹੋਇਆਂ ਸੀ ਏ ਟੂ ਜੈਡ
ਹਾਂਜੀ -ਹਾਂਜੀ।
ਕੀ ਕੀਤਾ ਫਿਰ ਤੁਸੀਂ ਜਾ ਆਏਂ, ਫਿਰ ਉੱਥੇ ਕਿਤੇ ਹੋਰ ਰਿਸ਼ਤੇਦਾਰੀ ਦੇ ਵਿੱਚ ਨੀ ਗਏ ਹੈਗੇ, ਰਸਤੇ ਦੇ ਵਿੱਚ ਖੜੇ ਨੀ ਕਿਤੇ
ਨਹੀਂ‍- ਨਹੀਂ ਕਿਤੇ ਨੀ ਗਏ ਹੈਗੇ ਰਿਸ਼ਤੇਦਾਰੀ ਚ, ਫਿਰ ਸਾਰੀ ਫੈਮਲੀ ਸੀ ਹੋਰ ਵੀ ਫਰੈਂਡਸ ਹੈਗੇ ਸੀ, ਚਾਚੂ ਦੇ ਓ‌ ਵੀ ਗਏ ਸੀ ਨਾਲ
ਠੀਕ ਹੈ ਮਤਲਬ ਤੁਸੀਂ ਇਕੱਠੇ ਹੋ ਕੇ ਗਏ ਸੀ, ਤਾਂ ਕਰਕੇ ਘਰ ਨੀ ਗਏ ਕਿਸੇ ਦੇ
ਹਾਂਜੀ -ਹਾਂਜੀ।
ਚਲੋਂ ਵਧੀਆਂ ਗੱਲ ਐ, ਫਿਰ ਤੁਸੀਂ ਛੁੱਟੀਆਂ ਦੇ ਵਿੱਚ ਸ਼ਾਹਰ ਜਾਣਾ ਕਿ ਨਹੀਂ ਜਾਣਾ ਇਸ ਵਾਰੀਂ
ਨਹੀਂ ਇਸ ਵਾਰੀ ਤਾਂ ਨੀਂ ਜਾਣਾ
ਚਲੋ।
ਮਾਸੀ ਨੇ ਫ਼ੋਨ ਕੀਤਾ ਹਾਂਜੀ ਮਾਸੀ ਨੇ ਫੋਨ ਕੀਤਾ ਸੀ, ਕਹਿੰਦੇ ਅਸੀਂ ਲੈ ਜਾਂਨੇ ਆ
ਕਿੱਥੋਂ
ਤੋਂ
ਹਾਂਜੀ ਉਹਨਾਂ ਦਾ ਫ ਕਾਲ ਇੱਥੇ ਵੀ ਆਇਆ ਸੀ, ਮੰਮੀ ਹੁਰੀ ਜਾਣਗੇ ਅਗਰ ਤੁਸੀਂ ਜਾਣਾ ਹੋਇਆ ਤਾਂ ਤੁਸੀਂ ਨਾਲ ਚਲੇ ਜਾਇਓ।
ਕਦੋਂ ਜਾਣਗੇ
ਮੰਮੀ ਹੁਰੀ ਕੱਲ ਤੇ ਅ ਪਟਿਆਲ਼ੇ ਜਾਣਾ ਐ, ਮੈਡੀਸਨ ਲੈਣ ਲਈ ਅਤੇ ਜਿੱਦੇ ਵੀ ਗਏ ਇੱਕ -ਦੋ ਦਿਨਾਂ ਤੱਕ ਜਾਣਗੇ, ਜਦੋਂ ਵੀ ਗਏ ਮੈਂ ਤੁਹਾਨੂੰ ਦੱਸ ਦਾਂਗੀ
ਠੀਕ ਹੈ ਜੀ।
ਹਾਂ ਰਾਤ ਲਾ ਕੇ ਆਣਗੇ, ਫਿਰ ਤੁਸੀਂ ਇਕੱਠੇ ਚਲ ਜਿਓ ਨਾ ਸਾਰੇ ਜਣੇ ਬੱਸ ਜਾਣਗੇ
ਹੋਰ ਕੌਣ ਜਾਊਗਾ ਨਾਲ
ਸਿਸਟਰ ਵੀ ਜਾਏਗੀ
ਠੀਕ ਹੈ
ਹਾਂ ਦੋਵੇਂ ਜਾਣਗੀਆਂ, ਫਿਰ ਮੈਂ ਘਰ ਹੀ ਰਹਾਗੀ।
ਠੀਕ ਐ ਦੇਖ ਲਾਗੀ, ਚਲੋ ਤੁਸੀਂ ਦੱਸ ਦਿਓ ਮੈਨੂੰ
ਹਾਂ ਜੇ ਤੁਸੀਂ ਜਾਣੇ ਐ ਮਤਲਬ ਇਹ ਵੀ ਇਕ ਰਾਤ ਲਾ ਕੇ ਆਣਗੇ, ਫਿਰ ਤੁਸੀਂ ਵੀ ਜਾ ਆਇਓ ਹਨਾ
ਹਾਂਜੀ- ਹਾਂਜੀ, ਕਹਿੰਦੇ ਸੀ- ਕਹਿੰਦੇ ਅਸੀਂ ਲੈ ਜਾਂਨੇ ਆ ਫਿਰ ਆਉਣ ਦਾ ਔਖਾ ਹੋ ਜਾਂਦਾ ਵੀ, ਡੈਡੀ ਨੇ ਲੈ ਕੇ ਨੀ ਆਉਣਾ ਹੈਗਾ।
ਹਾਂ ਫਿਰ ਔ ਆਪਾਂ ਨੂੰ ਕਾਫ਼ੀ ਦੂਰ ਪੈ ਜਾਂਦਾ ਐ ਨਾ।
ਹਾਂਜੀ -ਹਾਂਜੀ।
ਕਾਫ਼ੀ ਦੂਰ ਪੈਣ ਕਰਕੇ ਹੋ ਜਾਂਦਾ ਹੈਗਾ।
ਵੈਸੇ ਤਾਂ ਉਹਨਾਂ ਨੇ ਵੀ ਆਉਣਾ ਛਾਹੜ, ਕੱਲ ਨੂੰ।
ਅੱਛਾ ਉਹ ਆਣਗੇਂ ਇੱਥੇ।
ਹਾਂਜੀ, ਹਾਂਜੀ।
ਫਿਰ ਤਾਂ ਉਸ ਤੋਂ ਵੀ ਬੈਸਟ ਹੈ ਸ਼ਹਿਰ 'ਤੇ ਆਪਾਂ ਨੂੰ ਬਿਲਕੁਲ ਨੇੜੇ ਕਿ ਆਪਾਂ ਉੱਥੇ ਜਾਵਾਂਗੇ। ਰਾਤ ਲਗਾ ਕੇ ਜਾਂਦੇ ਹੋਣੇ ਨੇ।
ਨਹੀਂ ਉਹਨਾਂ ਨੇ ਕਿਸੇ ਦੇ ਭੋਗ ਤੇ ਆਣਾ ਏ।
ਠੀਕ ਏ।
ਹਾਂਜੀ।
ਚਲੋ ਵੇਖਦੇ ਹਾਂ ਕੋਲ ਕਰਕੇ ਉਹਨਾਂ ਨੂੰ ਪੁੱਛ ਲਵਾਂਗੇ ਜਿੱਦਾਂ ਵੀ ਠੀਕ ਲੱਗਿਆ ਉੱਦਾਂ ਚਲੇ ਜਾਣਗੇ। ਅਤੇ ਮੈਂ ਤੁਹਾਨੂੰ ਦੱਸ ਦੇਵਾਂਗੀ ਕਿ ਤੁਸੀਂ ਜਾਣਾ ਹੋਇਆ ਤੇ
ਹਾਂਜੀ, ਹਾਂਜੀ।
ਹਾਂਜੀ ਹੋਰ ਉੱਥੇ ਪਾਰਟੀ ਵਗੈਰਾ ਕੀਤੀ ਸੀਗੀ ਤੁਸੀਂ ਵਾਟਰ ਪਾਰਕ ਦੇ ਵਿੱਚ।
ਹਾਂਜੀ ਬਸ ਸੈਂਡਵਿਚ ਵਗ ਵਗੈਰਾ ਹੀ ਖਾਧਾ। ਹੋਰ ਤਾਂ ਉਹਨਾਂ ਦੇ ਕੋਈ ਹੈ ਨਹੀਂ ਸੀ। ਮਤਲਬ ਉਹਨਾਂ ਦੇ ਐਵੇਂ ਨੀ ਹੈਗਾ ਸੀ ਵੀ ਟਿਕਟ ਦੇ ਵਿੱਚ ਹੀ ਖਾਣ ਪੀਣ ਦਾ ਹੋਊਗਾ।
ਠੀਕ ਏ।
ਅਲੱਗ ਤੋਂ ਸੀ ਖਾਣ ਪੀਣ ਦਾ ਫਿਰ ਅਸ ਹਾਂਜੀ -ਹਾਂਜੀ ਫਿਰ ਅਸੀਂ ਰਸਤੇ ਚ ਹੀ ਖਾ ਲਿਆ ਸੀ ਉੱਥੋਂ ਨੀ ਖਾਧਾ ਕੁਛ। ਕੁਝ ਟਾਈਮ ਬਹੁਤ ਲਗਾਉਂਦੇ ਸੀ ਉਹ ਔਡਰ ਦੇ
ਹਾਂ ਕਿਉਂਕਿ ਉੱਥੇ ਸਿਰਫ ਨਾ ਜ਼ਿਆਦਾ ਰਸ਼ ਹੁੰਦਾ ਨਾ ਜ਼ਿਆਦਾ ਰਸ਼ ਹੋਣ ਕਰਕੇ ਦੇਖੋ ਕੰਟੀਨ ਦੇ ਵਿੱਚ ਸਾਰੇ ਉੱਥੇ ਜਾ ਕੇ ਖਾਂਦੇ ਵੀ ਹੋਣਗੇ, ਪਰ ਕੰਟੀਨ ਦੇ ਵਿੱਚ ਜਿਹੜੀ ਚੀਜ਼ ਹੋਏਗੀ ਉਹ ਮਹਿੰਗੀ ਵੀ ਹੋਏਗੀ। ਬਾਹਰ ਨਾਲੋਂ, ਰੇਟ ਦਾ ਵੀ ਫ਼ਰਕ ਪੈ ਜਾਂਦਾ ਨਾ। ਚੀਜ਼ ਮਹਿੰਗੀ ਵੀ ਹੁੰਦੀ ਹੈ ਅਗਰ ਆਪਾਂ, ਕਿਤੇ ਵੀ ਜਾ ਕੇ ਖਾਂਨੇ ਆ ਨਾ, ਮਾਰਕੀਟ ਤੋਂ ਵੱਖਰੀ ਜਗ੍ਹਾ ਤੇ ਕਿਤੇ ਵੀ ਜਾ ਕੇ ਖਾਂਨੇ ਆ ਨਾ, ਤਾਂ ਹਰ ਇੱਕ ਚੀਜ਼ ਦਾ ਰੇਟ ਜ਼ਿਆਦਾ ਹੁੰਦਾ ਹੈ।
ਹਾਂਜੀ ਸਹੀ ਕਹਿ ਰਹੇ ਹੋ ਤੁਸੀਂ
ਚਲੋ ਵਧੀਆ ਕੀਤਾ ਨਾ ਤੁਸੀਂ ਜਾ ਰਹੇ ਹੋ ਮੈਂ ਕਿੱਦਣ ਦੀ ਸੋਚ ਰਹੀ ਸੀ ਕਿ ਮੈਂ ਜਾਣਾ ਜਾਣਾ ਪਰ ਨਹੀਂ ਜਾਇਆ ਜਾ ਰਿਹਾ ਕੋਈ ਨਾ, ਕੋਈ ਪ੍ਰੋਬਲਮ ਆ ਹੀ ਰਹੀ ਹੈ ਕਦੇ ਕੋਈ ਕੰਮ ਆ ਜਾਂਦਾ ਕਦੇ ਕੋਈ ਕੰਮ ਆ ਜਾਂਦਾ।
ਮੈਂ ਵੀ ਜਾਣਾ ਨੀ ਸੀ ਮੇਰੇ ਘਰ ਦੇ ਤੇ ਕਹਿੰਦੇ ਸੀ ਚੱਲ ਪੈ ਮੈਂ ਤੇ ਉਹਨਾਂ ਨੂੰ ਜਵਾਬ ਦੇ ਤਾ ਸੀ ਮੇਰਾ ਮਨ ਨੀ ਹੈਗਾ ਫਿਰ ਧੱਕੇ ਨਾਲ ਲੈ ਕੇ ਗਏ।
ਠੀਕ ਹੈ, ਠੀਕ ਹੈ, ਕੋਮਲ ਵੀ ਗਈ ਸੀ।
ਹਾਂਜੀ, ਹਾਂਜੀ।
ਚਲੋ ਵਧੀਆ ਗੱਲ ਆ ਫਿਰ ਤੇ ਸਾਰੇ ਜਾ ਆਏ ਓ ਤੁਸੀਂ। ਮੈਂ ਵੀ ਇੱਕ ਦਿਨ ਬੱਚਿਆਂ ਨੂੰ ਲੈ ਕੇ ਜਾਵਾਂਗੀ। ਇਹਨਾਂ ਨੂੰ ਲੈ ਕੇ ਜਾਵਾਂਗੀ ਤੇ ਨਵਾ ਲਿਆਵਾਂਗੀ।
ਹਾਂਜੀ ਵਧੀਆ ਨਾਲੇ ਉਹਨਾਂ ਦੀ ਕੋਈ ਟਾਈਮਿੰਗ ਨਹੀਂ ਹੈਗੀ। ਵੀ ਹਨਾ ਤੁਸੀਂ ਐਨੇ ਤੋਂ ਐਨੇ ਵਜੇ ਤੱਕ ਹੀ ਉਹ ਕਰਨਾ ਤੁਸੀਂ ਰਹਿਣਾ ਅੰਦਰ
ਠੀਕ ਏ ਮਤਲਬ ਇਹ ਕਿਸੇ ਵਾਟਰ ਪਾਰਕ ਦੀ ਨੀ ਹੁੰਦੀ ਜਾਂ ਫਿਰ ਇਹਨਾਂ ਦੀ ਨੀ ਸੀਗੀ ਤੁਹਾਨੂੰ ਪਤਾ ਇਸ ਬਾਰੇ ਕੁਛ
ਨਹੀਂ ਮੈਨੂੰ ਤਾਂ ਨਹੀਂ ਪਤਾ ਹੈਗਾ, ਸ਼ਾਇਦ ਕਿਸੇ ਦੀ ਨਹੀਂ ਹੁੰਦੀ।
ਵੀ ਜਿੰਨਾ ਟਾਈਮ ਮਰਜ਼ੀ ਰਹੋ।
ਹੂ ਹਾਂਜੀ।
ਦੋ ਘੰਟਿਆ ਤੋਂ ਵੱਧ ਵੈਸੇ ਵੀ ਕੋਈ ਨੀ ਰਹਿ ਸਕਦਾ ਤੁਸੀਂ ਆਪ ਹੀ ਵੇਖ ਲਓ। ਦੋ ਘੰਟਿਆਂ ਤੋਂ ਵੱਧ ਕੋਈ ਨਹੀਂ ਲਗਾਉਂਦਾ ਹੈਗਾ ਦੋ ਘੰਟਿਆਂ ਚ ਹੀ ਬੰਦੇ ਦਾ ਜੀਅ ਉਤਰ ਜਾਂਦਾ ਉੱਥੋਂ।
ਹਾਂਜੀ ਅਸੀਂ ਘਰੋਂ ਬਾਰਾਂ ਵਜੇ ਚੱਲੇ, ਬਾਰਾਂ ਵਜੇ ਚੱਲੇ ਸੀ, ਇੱਕ ਕ ਵਜੇ ਪਹੁੰਚ ਗੇ ਹੋਵਾਂਗੇ ਫਿਰ ਚਾਰ ਵਜੇ ਚੱਲੇ ਸੀ ਅਸੀਂ।
ਤੁਸੀਂ ਤਾਂ ਦੋ ਤਿੰਨ ਘੰਟੇ ਲਗਾ ਆਏ ਓ, ਦੋ ਘੰਟੇ ਲਗਾ ਆਏ ਓ। ਬਸ ਇੰਨਾ ਕੁ ਟਾਈਮ ਲੱਗਦਾ ਐ ਦੋ ਨੀ ਵੱਧ ਤੋਂ ਵੱਧ ਕੋਈ ਢਾਈ ਘੰਟੇ ਲਗਾ ਦਿੰਦਾ ਕਿਉਂਕਿ ਉੱਪਰੋਂ ਧੁੱਪ ਪੈ ਰੀ ਹੁੰਦੀ ਐ ਨਾ।
ਹਾਂਜੀ ਬਟ ਕੋਈ ਪਤਾ ਨੀ ਲੱਗਦਾ ਧੁੱਪ ਦਾ। ਵੀ ਧੁੱਪ ਪੈ ਰੀ ਐ ਫੁੱਲ ਨਜ਼ਾਰਾ ਆਂਦਾ।
ਚਲੋ ਵਧੀਆ ਗੱਲ ਐ ਜੇ ਫੁੱਲ ਨਜ਼ਾਰਾ ਆਂਦਾ ਤਾਂ।
ਹਾਂਜੀ।
ਕੋਈ ਗੱਲ ਨੀ ਅਸੀਂ ਵੀ ਜ਼ਰੂਰ ਜਾ ਕੇ ਆਵਾਂਗੇ।
ਵਧੀਆ ਜਾ ਆਏ ਓ ਤੁਸੀਂ ਵੀ।
ਹਾਂਜੀ ਹਾਂ ਭੀੜ ਕਿੰਨੀ ਕ ਹੁੰਦੀ ਆ ਉੱਥੇ?
ਭੀੜ ਤਾਂ ਕਾਫ਼ੀ ਸੀ। ਮਤਲਬ ਉਨਾਂ ਦੇ ਕਾਫੀ ਓ ਸੀ ਸਲਾਈਡ ਸੀ ਆ 'ਤੇ ਪੂਲ ਸੀ ਤਾਂ ਉਦੇ ਕਰਕੇ ਪਤਾ ਨੀ ਲੱਗਿਆ ਜਿਆਦਾ ਵੀ ਭੀੜ ਐ।
ਵੀ ਐਦਾ ਦਾ ਸਿਸਟਮ 'ਤੇ ਨੀ ਸੀ ਕਿ ਇੱਕ-ਦੂਜੇ ਦੇ ਵਿੱਚ ਈ ਵੱਜਦੇ ਫਿਰਦੇ ਸੀ।
ਨਈ-ਨਈ ਐਵੇਂ ਦਾ ਕੁਛ ਨੀ ਸੀ।
ਠੀਕ ਐ ਜੀ। ਚਲੋ ਵਧੀਆ ਗੱਲ ਐ ਤੁਸੀਂ ਇੰਜੋਏ ਕਰ ਆਏ ਓ ਨਾ ਸਾਰੀ ਫੈਮਲੀ ਦੇ ਨਾਲ ਗਏ ਸੀ ਕੱਲੇ-ਕੱਲੇ ਜਾਂਨੇ ਆ 'ਤੇ ਆਪਾਂ ਨੂੰ ਓ ਗੱਲ ਵੀ ਨੀ ਬਣਦੀ ਓ ਮਜ਼ਾ ਜਾ ਵੀ ਨੀ ਆਂਦਾ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਮਸਤੀ ਕਰਦੇ ਆ ਫੇਰ ਮਜ਼ਾ ਵੀ ਆਂਦਾ।
ਹਾਂਜੀ, ਸਾਰੀਆਂ ਮੇਰੀਆਂ ਭੂਆਂ ਆ ਰੀਆ ਸੀਆ ਦੋ ਦੋਨੋ 'ਤੇ ਅ ਤਨ ਤਿੰਨੋ ਭੂਆਂ ਸੀ ਮੇਰੀਆਂ, ਕਜ਼ਨ ਸੀ ਸਾਰੇ
ਚਲੋ ਵਧੀਆ ਕੀਤਾ ਹਨਾ ਤੁਸੀਂ ਫੈਮਿਲੀ ਦੇ ਵਿੱਚ ਗਏ ਇੰਜੋਏ ਕਰ ਆਏ ਓ। ਬਸ ਦੇਖੋ ਗਰਮੀ ਦਾ ਈ ਮੌਸ ਮ ਹੁੰਦਾ ਜੀਦੇ ਵਿੱਚ ਸਾਰੇ ਜਣੇ ਕੱਠੇ ਜਾਣੇ ਆ ਬਾਰ ਅ ਇੰਜੋਏ ਕਰਨ, ਘੁੰਮਣ ਵੋਟਰ ਪਾਰਕ 'ਚ।
ਹਾਂਜੀ।
ਵਧੀਆ ਕੀਤਾ ਤੁਸੀਂ ਜਾ ਆਏ ਓ ਅਸੀਂ ਵੀ ਇੱਕ ਦਿਨ ਵੇਖਾਂਗੇ ਅਸੀਂ ਵੀ ਇੱਕ ਦਿਨ ਜ਼ਰੂਰ ਜਾ ਕੇ ਆਵਾਂਗੇ। ਦੋ, ਟਾਈ ਘੰਟੇ ਕੱਢਾਂਗੇ ਕਿਸੇ ਦਿਨ।
ਵਧੀਆ ਜਾ ਆਏ ਓ।
ਹਾਂਜੀ ਹਾਂ ਹੋਰ ਸੁਣਾਓ?
ਸ਼ਾਇਦ ਉਨਾ
ਸ਼ਾਇਦ ਉਨਾਂ ਦੀ ਕੋਈ ਏ ਵੀ ਸਕੀਮ ਹੈਗੀ ਸੀ ਕੀ ਜੇ ਤੁਸੀਂ ਨੈਕਸਟ ਟਾਈਮ ਵੀ ਆਓਗੇ ਤਾਂ ਥੋਨੂੰ ਕੱਟ ਪੈਸਿਆਂ ਦੀ ਐਂਟਰੀ ਮਿਲੂਗੀ।
ਮਤਲਬ ਜ ਅਗਰ ਅਸੀਂ ਇੱਕ ਵਾਰ ਜਾਂਨੇ ਆ ਤਾਂ ਸਾਥੋਂ ਪੂਰੇ ਪੈਸੇ ਲੈਂਦੇ ਨੇ ਜਦੋਂ ਅਸ ਤ ਦੂਸਰੀ ਵਾਰ ਜਾਵਾਂਗੇ ਤਾਂ ਸਾਡੇ ਤੋਂ ਫਿਫਟੀ ਪਰਸੈਂਟ ਡਿਸਕਾਊਟ ਦੇ ਵਿੱਚ ਟਿਕਟ ਹੋਏਗੀ।
ਹਾਂਜੀ-ਹਾਂਜੀ।
ਹਾਂ ਹੁਣ ਤਕਰੀਬਨ ਸਾਰਿਆਂ 'ਤੇ ਨਾ ਮਤਲਬ ਮੈਂ ਇੰਸਟਾ 'ਤੇ ਦੇਖਿਆ ਸੀ ਵੀਡੀਓਜ਼ ਸਾਰਿਆਂ ਨੇ ਔਫਰਸ ਲਗਾਈਆਂ ਹੋਈਆਂ ਨੇ ਗੀਆ ਕਿਉਂਕਿ ਦੇਖੋ ਹੁਣ ਗਰਮੀ ਦਾ ਸੀਜ਼ਨ ਏ ਚੱਲਦਾ ਪਿਆ ਗਾ ਹੁਣ ਉਨਾਂ ਨੂੰ ਵੀ ਐਵੇਂ ਹੁੰਦਾ ਕਿ ਸਾਨੂੰ ਵੀ ਦੋ-ਚਾਰ ਪੈਸੇ ਬਣ ਜਾਨ।
ਹਾਂਜੀ ਆਏ ਚੇ ਸਾ ਆਪਣੇ ਪਿੰਡ ਵੀ ਬਣਿਆ ਹੋਏ ਐ
ਠੀਕ ਐ ਮੈਮ।
ਠੀਕ ਐ ਜੀ।
ਉਥੇ ਆਈ।